ਸਸਸ਼੍ਰੀਕਾਲ ਜੀ।
ਸਸਸ਼੍ਰੀਕਾਲ ਜੀ, ਕੀ ਹਾਲ ਨੇ?
ਵਧੀਆ-ਵਧੀਆ, ਤੁਸੀਂ ਸਣਾਓ?
ਬਸ ਵਧੀਆ ਅਸੀ ਵੀ, ਹੋਰ ਕੀ ਕਰ ਰਏ ਸੀ?
ਕੁੱਛ ਨੀ, ਬਸ ਮੈਂ ਨਾ ਬੱਚਿਆਂ ਨੂੰ ਪੜਾਂਦੀ ਪੀ ਸੀ।
ਅੱਛਾ-ਅੱਛਾ ਹਾਂ, ਹੁਣ ਤੇ ਛੁੱਟੀਆਂ ਪਈਆਂ ਦੀਆਂ ਵੈਸੇ।
ਬਚਿਆਂ ਨੂੰ ਹੋਵਕ ਵਰਕ ਮਿਲਿਆ ਦੈ।
ਅੱਛਾ-ਅੱਛਾ, ਹੋਲੀਡੇ ਹੋਮ ਵਰਕ, ਹਾਂ। ਤੇ ਤੁਸੀਂ ਆਪ ਕਰਦੇ ਓ, ਬੱਚਿਆਂ ਤੋਂ ਕਰਾਂਦੇ ਓ?
ਮੈਂ ਤੇ ਬੱਚਿਆਂ ਤੋ ਈ ਕਰਵਾਂਦੀ ਆ, ਐਵੀ ਐਨਾ ਦੀ ਛੁੱਟ ਟਿਆ 'ਚ ਅਸੀਂ ਕਰਤਾ, ਐਨਾ ਨੇ ਤੇ ਮੀਨੇ 'ਚ ਬਿਲਕੁਲ ਈ ਹੋ ਜਨਾ, ਬਲੈਂਕ।
ਉਹੀ ਨਾ, ਐ ਈ ਬਸ ਅੱਜ ਕੱਲ ਦੀ, ਮੈਂ ਤੇ ਮੋਮਸ ਵੇਖੀਆਂ ਅੱਜ ਕੱਲ ਆਪ ਈ ਕਰੀ ਯੰਦੀਆਂ, ਬੱਚਿਆਂ ਦਾ ਹੋਲੀਡੇ ਹੋਵਕ।
ਨਈ-ਨਈ ਮੈਂ ਨਾ ਪੈਲੇ ਸਕੂਲੇ ਪੜ੍ਹਾਦੀ ਸੀ, ਤੇ ਫੇਰ ਮੈਂ ਰ ਜਾਈਨ ਦੇਤਾ, ਤੇ ਹੁਣ ਮੈਂ ਆਪ ਈ ਆਪਣੇ ਬੱਚਿਆਂ ਨੂੰ ਪੜ੍ਹਾਦੀ ਆ।
ਹਾਂ ਐ ਤੇ ਬਹੁਤ ਅੱਛੀ ਗੱਲ ਏ, ਤੁਸੀਂ ਖੁਦ ਪੜ੍ਹਾਦੇ ਓ ਆਪਣੇ ਬੱਚਿਆਂ ਨੂੰ। ਟਿਊਸ਼ਨਸ ਨਈ ਲਗਵਾਈਆਂ ਦੀਆਂ?
ਨਈ ਟਿਊਸ਼ਨ ਵਲਿਆ ਨਾ ਅੰਦਰੋ ਏਨਾ ਧਿਆਨ ਨੀ ਦਿੰਦੀਆਂ ਬੱਚਿਆਂ ਤੇ ਨਾ, ਬੋਤ ਘੱਟ ਧਿਆਨ ਦਿੰਦੀਆਂ ਨੇ।
ਹਾਂ, ਉ ਤੇ ਹੈ ਈ ਐ ਫੇਰ।
ਹਾਂਜੀ-ਹਾਂਜੀ। ਤੇ ਐਸ ਕਰਕੇ ਫੇਰ ਮੈਂ ਆਪ ਹੀ ਕਰਦੀ ਆ, ਥੋੜਾ ਜਿਆ ਨਾ ਬੱਚਿਆਂ ਨੂੰ।
ਨਈ ਖੁਦ ਈ ਪੜ੍ਹਾਣਾ ਚਾਈਦਾ ਬੱਚਿਆਂ ਨੂੰ। ਮੈਂ ਤੇ ਕੈਨੀ ਆ, ਅੱਜ ਕੱਲ ਵੈਸੇ ਤੇ ਸਾਰੀ ਮਦਰਸ ਅੱਜ ਕੱਲ ਪੜ੍ਹੀਆਂ ਲਿਖੀਆਂ ਈ ਹੈਗੀਐ। ਬਹੁਤ ਰੇਅਰ ਈ ਹੈਗਾ ਜ ਜਿਨਾਂ ਦੀ ਹੁਣ, ਮੰਨਲਓ ਮਜਬੂਰੀ ਹੈਗੀ ਐ ਕਿ ਨਈ ਪੜ੍ਹਾ ਸਕ ਤੇ ਉਹਂਨਾ ਦੇ ਤੇ ਠੀਕ ਐ ਸਮਝ ਆਂਦਾ ਪਰ ਜੇੜੀ ਮੈਂ ਮੋਮਸ ਵੇਖੀਆਂ ਕਿ ਬਈ ਪੜ੍ਹੀ-ਲਿਖਿਆਂ ਹੈ ਤਾਂ ਵੀ ਨਈ ਪੜ੍ਹਾ ਰਿਆ ਆਪਣੇ ਬੱਚਿਆਂ ਨੂੰ।
ਹਾਂਜੀ-ਹਾਂਜੀ, ਉਹ ਤੇ ਨਾ ਆਲਸ ਕਰ ਜਾਂਦੀਆਂ ਨੇ ਕਈ ਤੇ ਕਈ ਤੇ ਚਲੋ ਬੀਜ ਜੀ ਹੈਗੀਆਂ ਨੇ, ਤੇ ਕੁੱਛ ਜੋਬ, ਕਈ ਆਲਸ ਕਰ ਜਾਂਦਿਆ ਨੇ।
ਹਾਂ ਉਈ ਨਾ, ਬਈ ਦੇਖੋ ਅੱਜ ਕੱਲ ਅ ਮਾਵਾਂ ਨੂੰ ਵੀ ਨੌਲੇਜ ਹੋਣੀ ਚਾਈਦੀ ਅ ਹਰ ਇਕ ਚੀਜ਼ ਦੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਣਾ ਚਾਈਦਾ ਹੈ ਕਿ ਮਤਲਬ ਦਸਣੀ ਚਾਈਦੀ ਐ ਕਿ ਪੜ੍ਹਾਈ ਅੱਜ-ਕੱਲ ਕਿੰਨੀ ਜਰੂਰੀ ਚੀਜ਼
ਹਾਂਜੀ, ਤੁਹਾਨੂੰ ਪਤਾ ਈ ਐ ਹੁਣ ਬੱਚਿਆਂ ਦੇ ਸਕੂਲ ਦੀ ਛੁੱਟੀਆਂ ਪਈਦਿਆਂ ਨੇ। ਤੇ ਇਹਨਾਂ ਨੂੰ ਕੰਮ ਕਿੰਨਾ ਮਿਲਦਾ ਬੱਚਿਆਂ ਨੂੰ।
ਹਾ, ਅੱਜ-ਕੱਲ ਤੇ ਬਿਨਾਂ ਪੜ੍ਹਾਈ-ਲਿਖਾਈ ਦੇ ਕੋਈ ਚੀਜ਼ ਨੀ ਐ ਕੋਈ ਅ ਫਿਊਚਰ ਹੈ ਹੀ ਨਹੀਂ ਬਿਨਾਂ ਪੜ੍ਹਾਈ ਲਿਖਾਈ ਦੇ ਤੇ
ਹਾਂਜੀ, ਉਹਹੀ ਨਾ ਫਿਊਚਰ ਨਹੀਂ ਹੈ, ਜਿਹੜੇ ਬੱਚੇ ਜਿਹੜੇ ਸਾਡੇ ਟਾਈਮ ਤੇ ਨਹੀਂ ਪੜ੍ਹੇ ਦੇ ਆ, ਸਾਡੇ ਪੇਰੈਂਟਸ ਹੈਗੇ ਨੇ ਘੱਟ ਪੜ੍ਹੇ ਦੇ ਨੇ। ਤੇ ਉਹਨਾਂ ਨੇ ਸਾਨੂੰ ਅੱਗੇ ਪੜ੍ਹਾਇਆ ਵੇ, ਤੇ ਹੁਣ ਉਹ ਅਸੀਂ ਸਿਖਾਉਂਦੇ ਉਹਨਾਂ ਨੂੰ। ਕਿ ਮੰਮੀ-ਪਾਪਾ ਐਵੇਂ ਨੀ ਐਵੇਂ ਕਰੋ, ਕਿਉਂਕਿ ਹੁਣ ਅਸੀਂ ਪਹਿਲੇ ਪੇਰੈਂਟਸ ਇਂਨਾ ਪੜ੍ਹਦੇ ਨਹੀਂ ਸਨ।
ਹੂੰ।
ਪਹਲੇ ਤੁਹਾਨੂੰ ਪਤਾ ਜਲਦੀ ਵਿਆਹ ਹੋ ਜਾਂਦਾ ਸੀ ਸਾਰਾ ਕੁਛ ਸੀ। ਹੁਣ ਵੇਖੋ, ਹੁਣ ਸਾਇਦ ਜਿੰਨੀ ਕੁੜੀਆਂ ਹੈਗੀਆਂ ਨੇ ਅੱਛਾ ਪੜ੍ਹਦੀਆਂ ਨੇ। ਆਪਣੇ ਹਿਸਾਬ ਦੇ ਨਾਲ ਹੀ ਸਾਰਾ ਕੁਝ ਹੁੰਦਾ ਵੇ।
ਹਾਂ, ਉਹਹੀ ਨਾ ਐ ਵੈਸੇ
ਹੂੰ।
ਮਾਵਾਂ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਨ ਇਹ ਗੱਲਾਂ ਕਿ ਬਈ ਬੱਚੋ ਪੜ੍ਹੋ। ਠੀਕ ਹੈ ਅੱਜ-ਕੱਲ ਬੱਚੇ ਫੋਨ ਵੀ ਚਲਾਉਂਦੇ ਨੇ, ਖੇਲਣ ਵੀ ਜਾਂਦੇ ਨੇ ਜਿੰਨਾ ਜ਼ਰੂਰੀ ਉਹ ਏ ਮੈਂ ਨਹੀਂ ਕਹਿੰਦੀ ਕਿ ਖੇਲਣਾ-ਕੁਦਨਾ ਜ਼ਰੂਰੀ ਨਹੀਂ ਹੈਗਾ, ਉਹ ਵੀ ਜ਼ਰੂਰੀ ਚੀਜ਼ ਹੈ ਬਟ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ।
ਹਾਂਜੀ-ਹਾਂਜੀ, ਹੁਣ ਦੇਖੋ ਸਾਡੇ ਮਾਂ-ਪਿਓ ਨੇ ਸਾਨੂੰ ਪੜ੍ਹਾਇਆ ਹੈ। ਜਿਵੇ ਅਸੀਂ ਕੋਈ ਸਾਡਾ ਕੁਛ ਹੈਗਾ ਸਾਨੂੰ ਕਹਿੰਦੇ ਸੀ ਕਿ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਪੜੋ। ਵੀ ਅਸੀਂ ਨਈ ਪੜ੍ਹੇ, ਤੁਸੀਂ ਪੜ੍ਹੋ ਅਸੀਂ ਹੁਣ ਘੱਟ ਪੜ੍ਹੇ ਹਾਂ ਸਾਨੂੰ ਦਿੱਕਤ ਹੁੰਦੀ ਹੇ। ਕਿ ਤੁਸੀਂ ਪੜ੍ਹੋ ਤੇ ਤੁਹਾਨੂੰ ਪਤਾ ਲੱਗੇ।
ਬਿਲਕੁਲ-ਬਿਲਕੁਲ, ਇਹ ਤੇ ਚੀਜ਼ ਹੈਹੀ ਹੇ, ਬਾਕੀ ਤੇ ਪੇਰੈਂਟਸ ਦੇ ਹੱਥ ਵਿੱਚ ਹੀ ਹੁੰਦਾ ਹੈ। ਕਿ ਆਪਣੇ ਬੱਚਿਆਂ ਨੂੰ ਦੱਸਣਾ ਇਗਜ਼ਾਮਪਲਸ ਦੇਣਾ, ਕਿ ਦੇਖੋ ਬੱਚੋ ਸਾਡੇ ਨਾਲ ਇੱਦਾ ਹੋਇਆ ਸੀ। ਤੁਸੀਂ ਆਪ ਏਦੇ ਨਾਲ ਏਦਾਂ ਨਾ ਕਰੋ ਹੈਨਾ।
ਹਾਂਜੀ-ਹਾਂਜੀ, ਤਾਂ ਕਰਕੇ
ਤੁਹਾਢੇ ਹੱਥ ਵਿੱਚ ਹੀ ਹੁੰਦਾ ਹੈ, ਬਾਕੀ ਅੱਜ-ਕੱਲ ਦੇ ਬੱਚੇ ਸਮਝਦੇ ਕਿੱਥੇ ਨੇ।
ਅੱਜ-ਕੱਲ੍ਹ ਦੇ ਬੱਚੇ, ਅੱਜ-ਕੱਲ੍ਹ ਨਾ ਕੁਛ ਟੀ ਵੀ ਔਰ ਫੋਨ ਕਰਕੇ ਨਾ ਬੱਚੇ ਥੋੜ੍ਹਾ ਕਰਦੇ ਨੇ।
ਜੀ ਹਾਂ ਅਸੀਂ ਐਵੇ। ਹੁਣ ਮੈਂ ਟਿਊਸ਼ਨ ਨੀ ਪਾਇਆ। ਮੈਂ ਕਿਹਾ ਇਹਨੇ ਸਕੂਲੋਂ ਆਉਣਾ, ਸਕੂਲੋਂ ਟਿਊਸ਼ਨ। ਏਨੇ ਵਿਗੜ ਜਾਣਾ।
ਹੂੰ।
ਫਿਰ ਮੇਰੇ ਹੱਥੇ ਨਹੀਂ ਆਏਗਾ।
ਹਾਂ ਕਰਦੇ ਤੇ ਵੇਖੋ ਆਪਣੇ ਮਨ ਦੀ ਬੱਚੇ, ਬਸ ਸਾਡਾ ਫਰਜ ਹੈ, ਅਸੀਂ ਤੇ ਸਮਝਾਵਾਂਗੇ।
ਹਾਂਜੀ, ਫਿਰ ਮੈਂ ਇਸ ਕਰਕੇ ਹੁਣ ਸਕੂਲ ਦਾ ਵਰਕ ਹੈ, ਮੈਂ ਕਿਹਾ ਮੈਂ ਨੀ ਕਰਾਂਗੀ, ਹਾਂ। ਤੁਹਾਡੀ ਕੋਈ ਪ੍ਰੋਜੈਕਟ ਫਾਈਲ, ਲਿਖੋਗੇ ਤੁਸੀਂ। ਡੈਕੋਰੇਸ਼ਨ ਮੈਂ ਕਰਦਾਂਗੀ ਤੁਹਾਡੀ ਫਾਇਲ ਦੀ ਜੋ ਵੀ ਕਰਨਾ। ਉਹ ਪ੍ਰੋਜੈਕਟ ਫਾਇਲ, ਉਹ ਤੁਹਾਡਾ ਪ੍ਰੋਜੈਕਟ ਮਿਲਦਾ ਹੈ। ਇਹਨਾਂ ਨੂੰ ਕੀ ਅਹ ਬਣਾ ਕੇ ਆਉਣਾ, ਮੈਂ ਕਿਹਾ ਮੈਂ ਹੈਲਪ ਕਰਵਾ ਦਾਂਗੀ, ਕਰੋਗੇ ਤੁਸੀਂ।
ਹਾਂ ਉਹੀ ਮੈਂ ਕਹਿੰਦੀ ਹਾਂ। ਹੁਣ ਮੇਰੇ ਬੱਚਿਆਂ ਨੇ ਮੋਡਲ ਬਨਾਨੇ ਨੇ। ਹਾਂ ਜਿਵੇਂ ਆਪਣਾ ਡਾਇਜਸਟਿਵ ਸਿਸਟਮ ਦਾ ਬਣਾਨਾ ਹੈਨਾ। ਇਹ ਸ ਚੀਜ਼ਾਂ ਬਣਾਨਣੀਆ, ਹੁਣ ਮੈਂ ਕਿਹਾ ਹੁਣ ਚਲੋ ਛੋਟੇ ਤਾਂ ਹੈਗੇ ਨੇ।
ਹੂੰ
ਨਹੀਂ ਆਏਗਾ, ਪੂਰਾ ਖੁਦ ਤੋਂ ਨਹੀਂ ਕਰ ਪਾਵ, ਪਾਏਂਗੇ। ਪਰ ਅਸੀਂ ਹੈਲਪ ਥੋੜ੍ਹੀ ਜਿਹੀ ਕਰਵਾ ਸਕਦੇ ਹਾਂ। ਉਹਨਾਂ ਨੂੰ ਦੱਸ ਸਕ ਸਕਦੇ ਹਾਂ, ਕਿ ਇਹ ਚੀਜ਼ ਐਵੇਂ ਹੋਣੀ ਹੈ, ਇਹ ਚੀਜ਼ ਉਹਨਾਂ ਨੂੰ ਨੌਲੇਜ ਦੇ ਸਕਦੇ ਹਾਂ ਅਸੀਂ, ਕਰਨਗੇ ਉਹ ਆਪਣੇ ਆਪ।
ਹਾਂਜੀ।
ਇੱਦਾਂ ਦਾ ਵੀ ਕਰਨ, ਜਿੱਦਾਂ ਦਾ ਵੀ ਕਰਨ, ਬੇਕਾਰ ਕਰਨ
ਫਿਰ ਟੀਚਰ ਨੂੰ ਵੀ ਪਤਾ ਹੋਏਗਾ ਨਾ, ਬੱਚੇ ਨੇ ਆਪ ਕੀਤਾ।
ਹਾਂ ਆਪ ਕੀਤਾ ਬਿਲਕੁਲ ਉਹੀ, ਟੀਚਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਹਾਂ।
ਕਰਦੀਆਂ ਸਨ ਬੋਲ ਕੇ ਇਹਨਾ ਦਾ ਚਾਰਟ ਬਣਾ ਲਿਆ ਉਹ ਮੋਡਲ ਬਣਾ ਲਿਆਓ ਇਨੋ ਪਾਓ ਉਹ ਐਵੇਂ ਬੋਲ ਕੇ ਇਹਨੂੰ ਬਾਹਰ ਆਉਂਦਾ ਸੀ ਹੁਣ ਨਾ ਟਾਈਮ ਦੇ ਅਕੋਰਡਿੰਗ ਨਾ ਐਜੂਕੇਸ਼ਨ ਵੀ ਅੱਛੀ ਹੋ ਗਈ ਹੈ।
ਹਾਂ, ਹਾਂ। ਮੈਂ ਹੁਣ, ਉਹਨੂੰ ਕਿਹਾ ਕਿ ਹੁਣ ਉਹਦੇ ਤੇ ਨਾ ਡਾਇਜੈਸਟਿਵ ਸਿਸਟਮ ਤੇ ਨਾ ਆਪਣਾ ਡਾਇਗ੍ਰਾਮ ਬਣਾਣਾ ਸੀ ਤੇ ਅਪ ਆਪਣਾ ਲਾਈਨਸ ਲਿਖਣੀਆਂ ਸੀ ਉਹਦੇ ਤੇ, ਪੁਆਇੰਟਸ ਲਿਖਣੇ ਸੀ ਮੇਨ- ਮੇਨ ਹੈਂ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਸਮਝ, ਦੇਖੋ ਹੁਣ ਮੈਨੂੰ ਉਹਦੀ ਇੰਗਲਿਸ਼ ਵੀ ਇੰਪਰੂਵ ਕਰ
ਹਾਂਜੀ ਐ
ਹੈਨਾ, ਤੇ ਹੁਣ ਮੈਨੂੰ ਕੀ-ਕੀ ਮੈਂ ਇਹਨੂੰ ਬੋਲ ਦਾਂਗੀ ਲਾਈਨਸ, ਇਹ ਲਿਖੇਗਾ ਆਪਣੇ- ਆਪ।
ਹਾਂਜੀ, ਹਾਂਜੀ ਉਹ ਨਾ ਬੱਚੇ ਤੇ
ਦਵਾਂਗੀ, ਡਾਇਜੈਸਟਿਵ ਸਿਸਟਮ ਕੀ ਹੁੰਦਾ ਹੈ, ਕਿਵੇਂ ਵਰਕ ਕਰਦਾ ਮੈਂ ਸਭ ਚੀਜ਼ਾਂ ਉਹਨੂੰ ਸਮਝਾ ਦਾਂਗੀ, ਪਰ ਉਹ ਲਿਖੇਗਾ ਖੁਦ।
ਹਾਂਜੀ, ਇਹ ਬਹੁਤ ਹੈਗਾ ਨਾ, ਕਿ ਬੱਚੇ ਨੂੰ ਲਿਖਣਾ ਹੈ, ਬੱਚਾ ਸੁਣ ਕੇ ਲਿਖੇ।
ਹਾਂ।
ਇਹ ਨੀ ਕਿ ਕੋਪੀ ਪੇਸਟ ਕਰਤੀ ਕੁਛ, ਇਹ ਚੀਜ਼ ਨਹੀਂ ਹੋਣੀ ਚਾਹੀਦੀ।
ਹਾਂ-ਹਾਂ ਮੈਂ ਤੇ ਡੇਲੀ ਆਪਣੇ ਬੱਚਿਆਂ ਨੂੰ ਡਿਕਸ਼ਨਰੀ 'ਚੋਂ ਟੈਨ, ਟੈਨ ਵਰਡਸ ਲਿਖ ਖਣ ਨੂੰ ਕਹਿੰਨੀ ਆਂ ਕੀ ਜਿਹੜੇ ਜਿਹੜੇ ਵਰਡ ਸਾਨੂੰ ਅੱਛੇ ਲੱਗਦੇ ਆ ਮੈਂ ਇਹ ਤੋਂ ਸ਼ੁਰੂ ਕਰਵਾਇਆ ਸੀ ਹੁਣ ਮੇਰੇ ਬੱਚੇ ਡੀ ਤੇ ਪਹੁੰਚ ਗਏ ਨੇ ਟੈਨ ਟੈਨ ਵਰਡਸ ਨਿਊ ਵਰਡਸ ਖੁਦ ਦੇਖਦੇ ਨੇ ਕਿਉਂਕਿ ਡਿਕਸ਼ਨਰੀਜ਼ ਵੀ ਕੁਛ ਵਰਡਸ ਹੁੰਦੇ ਨੇ ਯੂਨੀਕ ਹੁੰਦੇ ਨੇ ਕੁਛ ਸੁਣੇ ਹੋਏ ਹੁੰਦੇ ਨੇ ਜਿਨਾਂ ਦੇ ਮਤਲਬ ਵੀ ਪਤਾ ਹੁੰਦੇ ਨੇ ਸਾਨੂੰ ਬਟ ਮੈਂ ਉਹਨਾਂ ਨੂੰ ਕਹਿੰਨੀ ਆ ਤੁਸੀਂ ਨਿਊ ਵਰਡ ਸਰਚ ਕਰੋ
ਹਾਂਜੀ ਹਾਂਜੀ ਉਹੀ ਨਾ ਥੋੜਾ ਜਿਹਾ
ਹਾਂਜੀ ਤੇ ਮੈਂ ਤੇ ਚਾਹੁੰਨੀ ਆਂ ਕੀ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਫੋਕਸ ਕਰਨ ਆਪਣੀ ਸਟੱਡੀ ਤੇ ਆਪਣਾ ਫਿਊਚਰ ਬਰਾਈਟ ਕਰਨ ਹੈਨਾ ਸਭ ਦੇ ਮਾਵਾਂ ਵੈਸੇ ਤਾਂ ਐਹੀ ਚਾਹਦੀਆਂ ਨੇ ਪਰ ਹੁਣ ਫੋਕਸ ਸਾਨੂੰ ਵੀ ਕਰਨਾ ਪਏ ਹੈਗਾ ਨਾ ਉਹ ਚੀਜ਼
ਉਹੀ ਤਾਂ ਬੱਚੇ ਨੂੰ ਆਪ ਪਿਓ ਹੀ ਧਿਆਨ ਦੇਣ ਤਾਂ ਦੇਣ ਜਲੋਂ ਪਾਪਾ ਹੈ ਉਹ ਧਿਆਨ ਨੀ ਦਿੰਦੇ ਮਮਾ ਉਹਦੇ ਧਿਆਨ ਦੇਣਾ ਨ
ਅਸ਼ੀ ਖੇਲਣ ਨੂੰ ਵੀ ਮਨਾ ਨਹੀਂ ਕਰਦੇ ਇਹ ਨੀ ਕਹਿੰਦੇ ਕਿ ਤੁਸੀਂ ਖੇਲੋ ਨਾ ਹਾਂ ਇੱਕ ਟਾਈਮ ਬਨਿਆ ਹੋਇਆ ਮੈਂ ਤੇ ਕੀ ਇੰਨੇ ਵਜੇ ਤੁਸੀਂ ਚੱਲ ਜੋ ਇੰਨੇ ਵਜੇ ਤੁਸੀਂ ਆਜੋ ਅਗਰ ਤੁਸੀਂ ਮੈਨੂੰ ਉਸ ਤੋਂ ਬਾਅਦ ਕਿਹਾ ਕਿ ਇਸ ਤੋਂ ਬਾਅਦ ਜਾਨਾ ਸੀ ਖੇਲਣ ਤੇ ਮੈਂ ਉਹ ਐਲਾਓ ਨੀ ਕਰਦੀ
ਹਾਂਜੀ, ਮੈਂ ਤੇ ਆਪ ਟਾਈਮ ਟੇਬਲ ਬਣਾਏ ਦਾ ਸਵੇਰੇ ਇੰਨੇ ਵਜੇ ਉੱਠੋ ਤੁਸੀਂ ਛੁੱਟੀਆਂ ਹੈਗੀਆਂ ਨੇ ਚਲੋ, ਤੁਸੀਂ ਜੋ ਸਕੂਲ ਜਾਣਾ ਛੇ ਵਜੇ ਉੱਠਦੇ ਹੋ ਹੁਣ ਤੁਸੀਂ ਅੱਠ ਵਜੇ ਤੀਕਰ ਉੱਠੋ ਦੋ ਘੰਟੇ ਦੀ ਮੈਂ ਟਰਾ ਨੈਪ ਦੇ ਦਿੰਦੀ ਆਂ ਠੀਕ ਹੈ। ਆਪਣਾ ਬ੍ਰੇਕਫਾਸਟ ਕਰੋ ਆਪਣਾ ਨਾਓ ਜੋ ਵੀ ਐ ਜਿਵੇਂ ਵੀ ਐ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਪੜ੍ਹ ਲੋ ਆਪਣਾ ਬ੍ਰੇਕਫਾਸਟਾਰ ਕਰ ਕੁਰ ਕੇ ਖਾ ਪੀ ਕੇ ਤੁਸੀਂ ਇੱਕ-ਦੋ ਘੰਟੇ ਦਾ ਆਪਣਾ ਪੜ੍ਹ ਲੋ ਫੇਰ ਤੁਸੀਂ ਆਪਣਾ ਲੰਚ ਕਰੋ ਲੰਚ ਤੋਂ ਬਾਅਦ ਤੁਸੀਂ ਥੋੜੀ ਦੇਰ ਹੋਰ ਸੋਜੋ ਘੰ ਫਿਰ ਤੁਸੀਂ ਖੇਲਣ ਚੱਲ ਜੋ ਖੇਲ ਕੇ ਆਓ ਆਪਣਾ ਕੁਛ ਸਨੈਕਸ ਖਾਣਾ ਕੁਛ ਖਾਣਾ ਉਹ ਖਵਾ ਕੇ ਫਿਰ ਮੈਂ ਉਹ ਨੂੰ ਬਿਠਾ ਦਿੰਦੇ ਪੜਨ
ਹਮ
ਖੇਲ ਕੇ ਆਂਦੇ ਨੇ ਫੇਰ ਪਤਾਂ ਬੱਚੇ ਨੂੰ ਭੁੱਖ ਲੱਗ ਜਾਂਦੀ ਹੈ ਐਕਟੀਵਿਟੀ ਕੀਤੀ ਹੁੰਦੀ ਹੈ, ਕੋਈ ਨਾ ਕੋਈ ਐਸੀ ਤੇ ਇਹਨਾਂ ਨੂੰ ਭੁੱਖ ਲੱਗ ਜਾਂਦੀ ਆ ਖਵਾ ਪਿਆ ਪੜ੍ਹਾਉਣ ਪੈ ਜਾਂਦੀ ਆ ਫਿਰ ਇਹਨਾਂ ਨੂੰ ਦੋ ਘੰਟੇ ਦਿਨ ਦੇ ਮੈਂ ਚਾਰ ਘੰਟੇ ਇਹਨਾਂ ਨੂੰ ਦੇ ਦਿੰਦੀ ਹਾਂ ਕਿ ਹਾਂ ਤੁਸੀਂ ਪੜ੍ਹਨਾ ਐ ਐਵੇਂ ਕਰਕੇ ਹੋਮਵਕ ਵੀ ਜਲਦੀ ਇਹਨਾਂ ਦਾ ਪੂਰਾ ਹੋ ਜਾਂਦਾ ਐ
ਹਾਂ ਹੋ ਜਾਂਦਾ ਐ ਉਹੀ ਨਾ ਹੁਣ ਮੈਂ ਹੁਣ ਮੇਰੀ ਜੋ ਬੇਟੀ ਹੈਗੀ ਐ ਉਹਨੂੰ ਮੈਂ ਅ ਜਿਵੇਂ ਹੁਣ ਉਹਦੀ ਫਰੈਂਡਸ ਹੈਗੀਆਂ ਸੀ ਤੇ ਮੈਨੂੰ ਨਾ ਉਹ ਠੀਕ ਨਹੀਂ ਲੱਗਦੀਆਂ ਸੀ ਮੈਨੂੰ ਸੀ ਕਿ ਇਹ ਮੇਰੀ ਕੁੜੀ ਨੂੰ ਵਿਗਾੜ ਰਹੀਆਂ ਨੇ ਕਿਉਂਕਿ ਉਹਨਾਂ ਦਾ ਧਿਆਨ ਨਾ ਮਤਲਬ ਬਹੁਤ ਫੈਸ਼ਲ ਚ ਸੀ
ਅੱਛਾ ਅੱਛਾ
ਹਨਾ ਤੇ ਮੈਂ ਕਿਹਾ ਕਿ ਅਗਰ ਮੇਰੀ ਬੇਟੀ ਇਹਨਾਂ ਨਾਲ ਰਹੇਗੀ ਤੇ ਐ ਹਨੇ ਵੀ ਏਦਾਂ ਹੀ ਬਣ ਜ
ਹਾਂਜੀ, ਇੱਕ ਤਾਂ ਏਜ ਹੁੰਦੀ ਹੈ।
ਉਹਨਾਂ ਦੇ ਪੇਰੈਂਟਸ ਨਾ, ਖੁਦ ਆਪਣੀ ਕੁੜੀ ਤੋਂ ਪਰੇਸ਼ਾਨ ਆ ਗਏ। ਕਿ ਅਸੀਂ ਇਹਦਾ ਕੀ ਕਰੀਏ? ਉਹ ਖੁਦ ਟੀਚਰਸ ਨੂੰ ਸ਼ਿਕਾਇਤ ਲਗਾ ਰਹੇ ਨੇ। ਤੇ ਮੈਂ ਕਿਹਾ, ਮੈਂ ਤੇ ਨਹੀਂ ਰਹਿਣ ਦੇਣਾ। ਮੈਂ ਉਹਦੇ ਫਰੈਂਡ ਚੇਂਜ ਕਰਾਏ। ਤੇ ਹੁਣ ਇਹ ਪੜ੍ਹਦੀ ਵੀ ਹੈ, ਸਭ ਕੁਛ ਰਿਸਪੋਂਸ ਵੀ ਹੋ ਗਈ ਹੈ, ਕਿਉਂਕਿ ਮੈਂ ਇਗਜਾਮਪਲਸ ਦਿੰਦੀ ਰਹਿੰਦੀ ਹਾਂ ਬੱਚਿਆਂ ਨੂੰ। ਕਿ ਦੇਖੋ, ਤੁਸੀਂ ਏਦਾਂ ਕਰੋਗੇ ਤੇ ਤੁਸੀਂ ਫਿਰ ਫਿਊਚਰ 'ਚ ਇਹ ਪਾਓਗੇ।
ਹਾਂਜੀ, ਹਾਂਜੀ।
ਉਹੀ ਨਾ, ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈ। ਸਾਰੀ ਚੀਜ਼ਾਂ ਕਿਉਂਕਿ ਹਜੇ ਉਹ ਉਹਨਾਂ ਨੂੰ, ਸਾਨਤ ਚਲੋ ਐਕਸਪੀਰੀਅੰਸ ਹੈ। ਉਹਨਾਂ ਨੂੰ ਨਹੀਂ ਹੈ, ਉਹਨਾਂ ਨੂੰ ਅਸੀਂ ਦੱਸਣਾ।
ਉਹ ਤਾਂ ਹੈ ਹੀ, ਥੋੜਾ ਜਿਹਾ ਨਾ ਉਹ ਹੁੰਦਾ ਨਾ ਸੰਗਤ ਦਾ ਵੀ ਹੁੰਦਾ, ਫ਼ਰਕ ਪੈ ਜਾਂਦਾ।
ਹਾਂ।
ਹਾਂ ਚਲੋ ਵਧੀਆ, ਮੈਂ ਤੁਹਾਡੇ ਨਾਲ ਥੋੜਾ ਜਾ ਪਤਾ ਲੱਗ ਗਿਆ, ਕਿਵੇਂ ਕੀ ਹੈਗਾ ਹੈ। ਚਲੋ ਫੇਰ ਮੈਨੂੰ ਵੀ ਥੋੜ੍ਹੀ ਨੌਲੇਜ ਹੋ ਗਈ ਹੈ ਕਿ ਹਾਂ, ਐਵੇਂ ਨੀ ਐਵੇਂ, ਥੋੜਾ ਜ ਮੈਂ ਵੀ ਚੇਂਜ ਕਰਾਂ ਹਾਂਜੀ, ਚਲੋ ਠੀਕ ਹੈ, ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।